ਹੈਲੋ ਆ ਰਹੀ ਅਵਾਜ਼ ਹਾਂਜੀ, ਕਿਵੇਂ ਹੋ
ਹਾਂ ਬਸ ਵਧੀਆ ਹੋਰ ਕੀ ਕਰ ਰਹੇ?
ਕੁਛ ਨਹੀਂ। ਮੈਂ ਆਪਣੀ ਫਰੈਂਡ ਨਾਲ ਗੱਲ ਕਰ ਰਹੀ ਸੀ।
ਅੱਛਾ, ਦੇ ਦੇਣਾ ਮੈਨੂੰ ਵੀ ਨੰਬਰ--ਠੀਕ ਹੈ।
ਹਾਂਜੀ ਹਾਂਜੀ ਨਹੀਂ ਨਹੀਂ ਉਹ ਦੂਸਰੀ ਫਰੈਂਡ ਸੀਗੀ ਉਹ ਸਕੂਲ ਦੀ ਮੈਂ ਉਦੋਂ ਉਹ ਦੂਸਰੀ ਫਰੈਂਡ ਆ ਲਵਲੀਨ
ਹੂੰ, ਠੀਕ ਐ। ਹੋਰ
ਹੋਰ ਵਧੀਆ। ਕੀ ਕਰ ਰਹੇ ਸੀ ਤੁਸੀਂ?
ਬਸ ਮੈਂ ਵੀ ਬੈਠੀ ਦੀ ਸੀ ਹੁਣ। ਉਸ ਟਾਈਮ ਗੈਸਟ ਆ ਗਏ ਸੀ।
ਅੱਛਾ ਅੱਛਾ।
ਹੂੰ, ਹੁਣ ਫੇਰ ਬੈਠੇ ਆਂ।
ਚਲੇ ਗਏ ਗੈਕਸ ਗੈਸਟ?
ਹਾਂ, ਚਲੇ ਗਏ ਸੀ, ਹਾਂ। ਹੁਨੇ ਵੀ ਨਾਨੂ ਨਾਲ ਘੁੰਮਣ ਗਈ ਏ।
ਅਹ ਹ।
ਹੁਣ ਐਥੇ ਆ ਕੇ ਏਨੂੰ ਘੁੰਮਣ ਦੀ ਆਦਤ ਪੈ ਜਾਂਦੀ ਐ। ਉਥੇ ਫਲੋਰਾਂ ਚ ਫੇਰ ਪਰੇਸ਼ਾਨ ਹੁੰਦੀ ਐ। ਫਿਰ ਮੈਨੂੰ ਥਰਡ ਫਲੋਰ ਤੋਂ ਉਤਰਨ ਚ ਇਨੀ ਫਿਰ ਪਰੇਸ਼ਾਨੀ ਹੁੰਦੀ ਐ, ਬਾਰ ਬਾਰ ਥਰਡ ਫਲੋਰ ਤੋਂ ਉਤਰਨਾ, ਏਹਨੂੰ ਲੈ ਕੇ।
ਤੁਸੀਂ ਵੀ ਫਲੈਟ ਚ ਰਹਿਨੇ ਆ?
ਹਾਂਜੀ, ਉਹ ਤੇ ਐਵੇਂ ਫਲੈਟ ਈ ਹੈਗੇ ਨੇ ਨਾ, ਦਿੱਲੀ ਜਾਣ ਤਰ। ਹੂੰ। ਔਰ ਜਿਵੇਂ ਅਹ ਹੁਣ ਵਾਲੇ ਜਿਹੜੇ ਹੁੰਦੇ ਨੇ ਨਾ ਫਲੋਰ, ਓਨਾ ਚ ਸਭ ਜਗ੍ਹਾ ਲਿਫਟ ਲੱਗੀ ਹੋਈਆਂ ਨੇ।
ਅੱਛਾ ਅੱਛਾ।
ਇਹਨਾਂ ਦਾ ਨਾ ਪਹਿਲੇ ਦਾ, ਨਹੀਂ ਇਹਨਾਂ ਦਾ ਪਹਿਲੇ ਦਾ ਐ ਨਾ, ਇਹ ਵਸੀੜੀਆਂ ਈ ਨੇ। ਤੇ ਤਾਂ ਕਰਕੇ ਮੈਨੂੰ ਦਿੱਕਤ ਹੁੰਦੀ ਐ। ਫਲੋ ਓ ਲਿਫ ਟ ਹੋਏ ਤੇ ਫੇਰ ਰਾਮ ਨਾਲ ਬੰਦਾ ਉਤਰ ਜਾਂਦੈ, ਹੁਣ ਸੀੜੀਆਂ ਨੇ ਐਨ ਐ ਫਿਰ ਓ ਓ ਸੀੜੀਆਂ ਤੋਂ ਉਤਰਦੀ ਵੀ ਨੀ, ਕਹੇਗੀ ਮੰਮਾ ਮੈਂ ਥੱਕ ਜਾਨੀ ਆਂ। ਮ ਮੈਨੂੰ ਚੁੱਕ ਕੇ ਲੈ। ਮੈਂ ਵੀ ਤਕ ਜਾਨੀ ਆਂ, ਸੀੜੀਆਂ ਤੋਂ ਚੁੱਕ ਕੇ ਉਤਰਨਾ, ਲੈ ਕੇ ਚੜ੍ਹਨਾ। ਹੁਣ ਐ ਮੈਨੂੰ ਪਰੇਸ਼ਾਨ ਕਰੇਗੀ ਜਾ ਕੇ, ਫਿਰ ਹੀ ਜਾ ਜ ਇੱਥੇ। ਹੋਰ?
ਹੋਰ ਵਧੀਆ। ਤਾਡੀ ਸਿਸਟਰ ਦੀ ਵੀ ਬੇਟੀ ਐ?
ਦੋ ਕੁੜੀਆਂ ਨੇ ਉਹਦੀਆਂ, ਇੱਕ ਅਹ ਤਿੰਨ ਸਾਲ ਦੀ ਹੈਗੀ ਐ, ਇੱਕ ਨੌ ਸਾਲ ਦੀ ਹੈਗੀ ਐ।
ਓਕੇ।
ਹੂੰ। ਇਹ ਦੋਨੋ ਬਰਾਬਰ ਈ ਨੇ ਨਾ, ਮਤਲਬ ਮੇਰੀ ਚਾਰ ਸਾਲ ਦੀ, ਉਹਦੀ ਤਿੰਨ ਸਾਲ, ਇੱਕ ਸਾਲ ਦਾ ਫ਼ਰਕ ਹੈਗਾ। ਐ ਦੋਨੋ ਜਦ ਲੜਦੀਆਂ ਨੇ ਮਿਲ ਜਾਂਦੀਆਂ ਨੇ ਨਾ ਪੂਰਾ ਤੂਫਾਨ ਚੁਕ ਲੈਂਦੀਆਂ ਨੇ।
ਹੋਰ ਸ
ਹੂੰ, ਬਸ ਹੁਣ ਵੀ ਜਿਦ ਕਰਕੇ ਗਈ ਐ, ਹਾਂ ਰੋਟੀ ਤੇ ਖਾ ਲਈ ਸੀ। ਜਿਦ ਕਰਕੇ ਗਈ ਏ, ਕਹਿੰਦੀ ਮਾਸੀ ਦੇ ਘਰ ਈ ਜਾਣਾ ਹੁਣ।
ਅੱਛਾ ਹ, ਮਾਸੀ ਘਰ ਗਏ?
ਦੀ ਹਾਂ ਰਹਿੰਦੀਆਂ ਵੀ ਨੀ, ਹੋਰ ਇਕੱਠੇ ਹੋ ਕੇ ਬਹਿੰਦੀਆਂ ਵੀ ਨੀ ਫਿਰ।
ਉਹ ਫਿਰ ਆਪਣੇ ਹਾ ਅਹ ਹਾਂਦੀਆਂ ਨਾ ਤਾਂ ਫਿਰ ਲੱਗਦਾ ਐ, ਮਨ ਲੱਗ ਜਾਂਦਾ ਫੇਰ।
ਹਾਂ ਨਾਲੇ ਬੱਚਿਆਂ ਨਾ ਬੱਚਿਆਂ ਨਾਲ ਈ ਮਨ ਲਗਨੈ।
ਹੂੰ। ਔਰ ਡਿਨਰ
ਬਸ ਹੁਣ ਮੰਮੀ ਆਏਗੀ ਤੇ, ਪਤਾ ਨੀ ਮੰਮੀ ਦੇਖੇਗੀ ਹੁਣ ਆ ਕੇ। ਮ ਹਲੇੇ ਤੇ ਮੈਂ ਉਥੇ ਮੌੋਜਾਂ ਮਾਰਦੀ ਹਂ
ਤੁਸੀਂ ਤਾਂ ਬੋਰ ਹੋ ਜਾਂਦੇ ਹੋਣੇ ਨਾ ਕੱਲੇ ਬੈਠੇ?
ਨਹੀਂ, ਮੈਨੂੰ ਇੰਨਾ ਨੀ ਉਹ ਹੈਗਾ। ਮਤਲਬ ਮੈਂ, ਮੇ ਤੇ ਏ ਮੇਰੀ ਮਾਹੀ ਹੈਗੀ ਨਾ ਸਗੋਂ ਏ ਆਪਣੇ ਪਾਪਾ ਵਰਗੀ ਗਈ ਏ ਦ ਨਾ ਮਤਲਬ ਇਹ ਇਕੱਲੇ ਰਹਿਣਾ ਨਈ ਪਸੰਦ ਹਣ ਮੈਨੂੰ ਐਵੇਂ ਹੈਗਾ ਕਿ ਮੈਨੂੰ ਕੱਲੇ ਰਹਿਣਾ ਪਸੰਦ ਹੈ। ਮੈਨੂੰ ਜਿਆਦਾ ਨੀ ਕੋਈ ਬੰਦੇ ਪਸੰਦ ਹੈਗੇ। ਮੈਂ ਇਕੱਲੇ ਖੁਸ਼ ਰਹਿੰਦੀ ਹਾਂ ਮਸਤ ਰਹਦੀ ਹਾਂ ਮੈਂ ਆਪਣੇ। ਮੈਨੂੰ ਏਨੇ ਬੰਦੇ ਨੀ ਚਾਹੀਦੇ ਹੁੰਦੇ। ਵੈਸੇ ਇਕੱਲੇ ਰਹਿਣ ਦੀ ਆਦਤ ਹੋਣੀ ਵੀ ਚਾਹੀਦੀ ਹੈ ਫਿਰ ਨਹੀਂ ਤੇ ਨਾ ਫਿਰ ਬੰਦਾ ਪਰੇਸ਼ਾਨ ਹੁੰਦਾ ਹੈ।
ਬਿਲਕੁਲ ਕੱਲ੍ਹ ਨੂੰ ਕੱਲੇ ਰਹਿਣਾ ਹੋਵੇ ਕਿਤੇ ਤਾਂ ਫੇਿਰ ਆਦਤ ਜਿ ਪੈ ਜਾਂਦੀ ਹੈ।
ਹਾਂ-ਹਾਂ, ਹੋਰ ਇਹ ਮੇਰੀ ਬੇਟੀ ਨੂੰ ਇੰਨੀ ਜ਼ਿਆਦਾ ਆਦਤ ਹੈਗੀਏ, ਇਹਨੂੰ ਪਾਪ ਪਾਪਾ ਵਰਗੇ, ਇਹਨੂੰ ਤੇ ਬਸ ਬੰਦੇ ਚਾਹੀਦੇ ਨੇ ਹਰ ਜਗ੍ਹਾ, ਬੰਦੇ ਲੱਭਦੀ, ਉਹ ਮੇਰੇ ਕੋਲੋਂ ਉੱਪਰ ਕੱਲੀ ਰਹਿੰਦੀ ਨੀ। ਕਹਿਈ ਮੰਮਾ, ਮੈਂ ਬੋਰ ਹੋ ਰਹੀ ਹੁਂ, ਮੰਮਾ ਮੈਂ ਬੋਰ ਹੋ ਰਹੀ ਹੁਂ।
ਛੁੱਟੀਆਂ ਚ ਤਾਂ ਹੋਰ
ਅ ਜਿਵੇਂ ਦਾ ਬੱਚ ਅਛਾ ਹਾਂ ਜੀ, ਉਹ ਹੁਣ ਸਕੂਲ ਜਾਏਗੀ ਆਪਣੇ ਆਪ ਫੇਰ ਸਕੂਲੋਂ ਆਓ ਹੋਮਵਰਕ ਕਰੋ। ਥੋੜ੍ਹੀ ਦੇਰ ਸੋਏਗੀ, ਆਪਣੇ-ਆਪ ਥੋੜ੍ਹਾ ਟਾਈਮ ਨਿਕਲੇਗਾ। ਛੁੱਟੀਆਂ ਜ਼ਿਆਦਾ ਪਰੇਸ਼ਾਨ ਕਰ ਰਹੀ ਸੀ। ਚਲੋ ਹੁਣ ਇੱਥੇ ਆ ਗਈ ਸੀ, ਤਾਂ ਥੋੜਾ ਮੇਰਾ ਹੋ ਗਿਆ ਸਹੀ ਤਰ੍ਹਾਂ ਕਿ ਬਈ ਇਥੇ ਬੱਚਿਆਂ ਨਾਲ ਲੱਗੀ ਰਹਿੰਦੀ ਸੀ। ਇੰਨਾ ਪਰੇਸ਼ਾਨ ਨੀ ਕੀਤਾ। ਘਰ ਜ਼ਿਆਦਾ ਹੁੰਦੀ ਅ। ਪਰੇਸ਼ਾਨ ਕਿਉਂਕਿ ਇਹਨੂੰ ਹੈਗੀ, ਜਿਵੇਂ ਜ ਨੇਚਰ ਹੋਏ ਬੰਦੇ ਦਾ ਫੇਿਰ ਉਹ
ਹਾਂਜੀ-ਹਾਂਜੀ।
ਹੋਰ ਤੁਸੀਂ ਦੱਸੋ? ਹੁਂ।
ਹੋਤ ਵਧੀਆ? ਉਹ ਵੀ ਮੈਂ ਆਪਣੀ ਫਰੈਂਡ ਨਾਲ ਡਿਸਕਸ ਕਰ ਰਹੀ ਸੀ ਕੱਲ ਉਹਦਾ ਪੇਪਰ ਹੈ ਨਾ, ਪਲੱਸ-ਟੂ ਦਾ ਯੂਨਿਟ ਟੈਸਟ ਹੋਣੇ। ਤੇ ਉਹ ਮੇਰੇ ਸਕੂਲ ਹੀ ਪੜ੍ਹੀ ਦੀ ਆ ਜਿੱਥੇ ਮੈਂ ਪਲੱਸ-ਟੂ ਕਅਰ
ਅੱਛਾ
ਰ ਸੀ ਕਿ ਮੈਮ ਕਿੱਦਾਂ ਪੈਟਰਨ ਪਾਉਂਦੇ ਆ। ਅਸਾਈਨਮੈਂਟਸ ਮਿਲੀ ਦੀਆਂ। ਕਦੋਂ ਚੈੱਕ ਹੁੰਦੀਆਂ। ਬੁੱਕਸ ਹੈ ਨੀ ਓਦੇ ਤੋ, ਤੇ ਮੈਂ
ਅੱਛਾ।
ਤੇ ਕਿਦਾਂ ਫੇਰ?
ਹੁਂ-ਹੁਂ।
ਉਹ ਤਾਂ ਭਾਵੇਂ, ਬਿਨਾਂ ਵੀ ਬੁਕ ਬਿਨਾਂ ਪੜੇ ਵੀ ਪੇਪਰਦੇ ਦੇ ਨਾ ਉਹਦੇ ਤਾਂ ਆਈ ਜਾਂਦੇ ਆ, ਚਾਲੀਆਂ ਚੋਂ ਤੀਹ ਕੁ ਤਾਂ ਆਈ ਜਾਂਦੇ ਆ ਉਹਦੇ।
ਹੁਂ। ਅੱਛਾ ਉਹ ਦੂਸਰੀ, ਓਪਨ ਬੋਰਡ ਤੋਂ ਕਰ ਰਹੇ, ਮਤਲਬ ਘਰ ਬੈਠ ਕੇ।
ਨਹੀਂ-ਨਹੀਂ, ਸਕੂਲ ਚ, ਇਹ ਸਕੂਲ ਚੱਲ ਆਓ ਨਹੀਂ ਨਾ ਰੋਪਨ ਕਰਨਾ।
ਅੱਛਾ।
ਹਾਂਜੀ।
ਹੁਂ
ਗੌਰਮੈਂਟ ਸਕੂਲ 'ਚ ਲਾਇਆ ਹੁੰਦਾ ਹੈ, ਏ ਪ੍ਰਾਈਵੇਟ ਆ।
ਹੁਂ। ਮੈਂ ਵੀ ਮੰਮੀ ਗਈ ਸੀ ਕਿੱਥੇ, ਤੇ ਮੰਮੀ ਕਹਿੰਦੀ ਮੈਨੂੰ ਕਰ ਲੈ ਫਿਰ। ਗੱਲ ਮੈਂ ਕਿਹਾ ਚਲੋ, ਮੈਂ ਕਿਹਾ ਕਰ ਲੈਂਦੀ ਆ, ਤੇਰਾ ਟਾਈਮ ਪਾਸ ਹੋਜੇ।
ਹਾਂਜੀ-ਹਾਂਜੀ। ਤੁਸੀਂ ਪਲੱਸ-ਟੂ ਕਿੱਥੋਂ ਕੀਤੀ ਦੀ?
ਮੈਂ ਐਸ ਡੀ ਸੀਨੀਅਰ ਸਕੂਲ, ਅਸੀਂ ਜਾਂਦੇ ਸੀ।
ਅੱਛਾ-ਅੱਛਾ ਸੇਮ, ਮੈਂ ਵੀ ਐਸ ਤੋਂ ਹੀ ਕੀਤੀ ਸੀ। ਹਾਂਜੀ-ਹਾਂਜੀ। ਪਰ ਮੈਂ ਇੱਥੋਂ ਦੀ ਕੀਤੀ ਵੀ ਐਸਟੀ
ਹਮ ਹਾਂ ਹਰ ਜਗ੍ਹਾ ਹੁੰਦੇ ਹੀ ਨੇ ਸੇਮ ਸੇਮ ਹੀ ਹੁੰਦੇ ਨੇ ਜ਼ਿਆਦਾਤਰ ਸਕੂਲਾਂ ਦੇ ਨੇਮ ਤੇ।
ਹਮ
ਦਿੱਲੀ ਤੇ ਇੰਨੀ ਦੂਰ ਦੂਰ ਸਕੂਲ ਹੈਗੇ ਨੇ ਉਹ ਤੇ ਸ਼ੁਕਰ ਥੋੜੇ ਮਤਲਬ ਜਿਹੜੇ ਦੂਰ ਵਾਲੇ ਨੇ ਨਾ ਉਹ ਬਹੋਤ ਜ਼ਿਆਦਾ ਦੂਰ ਨੇ ਛੋਟੇ ਬੱਚਿਆਂ ਸ਼ੁਕਰ ਇਹ ਕੋਲ ਹੈਗੇ ਨੇ ਦਸਵੀਂ ਬਾਰਵੀਂ ਤੱਕਨ ਕਿ ਬੱਚਾ ਬਈ ਜ਼ਆਦਾ ਦੂਰ ਨਾ ਜਾਨਾ ਪਏ ਕਿਉਂਕਿ ਫਿਰ ਉੱਥੇ ਜੇ ਬੱਚੇ ਦੀ ਪਾੳਟੀ ਸ਼ੁਸ਼ੂ ਦੀ ਕੋਈ ਦਿੱਕਤ ਹੋਈ ਹੈ ਯਾ ਫਿਰ ਬੱਚੇ ਦੀ ਤਬੀਅਤ ਖ਼ਰਾਬ ਹੋ ਗਈ ਏ ਸ਼ੁਕਰ ਫੇਰ ਮੇਰਾ ਤੇ ਸ਼ੂਕਰ ਕੋਲ ਈ ਮਿਲ ਗਿਆ ਮੈਨੂੰ ਸਕੂਲ ਅੱਛਾ ਏ ਉਹ ਵੀ ਸੀ ਬੀ ਐਸ ਈ ਬੋਰਡ ਵੱਲਾ ਉੱਥੇ ਐਡਮਿਸ਼ਨ ਕਰਨ ਦਾ ਹਾਂ ਸੀ ਬੀ ਐਸ
ਤੁਸੀਂ ਵੀ ਸੀ ਬੀ ਐੱਸ ਈ ਕੀਤੀ ਦੀ ਏ
ਨਹੀਂ ਇਹ ਤੇ ਐਚ ਬੀ ਐੱਸ ਈ ਪੜ੍ਹਿਆ ਹਰਿਆਨਾ ਬੋਰਡ ਹਰਿਆਨਾ ਦਿੱਲੀ ਦੀ ਹੈਗੀ ਐਸ ਬੀ ਐਸਈ ਨਾ ਹੋਰ ਆਈ ਸੀ ਐਸ ਸੀ
ਐਥੇ ਵੀ ਹੈਗੀਆਂ ਨੇ ਸੀ ਬੀ ਐਸ ਈ ਬੋਰਡ
ਹਾਂਜੀ ਹਾਂਜੀ ਆਈ ਸੀ ਐੱਸ ਈ ਓ ਸੀ ਬੀ ਐੱਸ ਈ ਪੰਜਾਬ
ਸੀ ਬੀ ਐੱਸ ਈ ਔਖੀ ਲੱਗਦੀ ਔਖੀ ਹੁੰਦੀ ਏ ਥੋੜੀ ਆਈ ਸੀ ਅਸੀਂ ਹੋਰ ਜਿਆਦਾ ਹੋਰ ਜਿਆਦਾ ਉਹ ਤੇ ਮੇਰੇ ਮਾਮੇ ਦੀ ਕੁੜੀਆਂ ਪੜ੍ਹੀਆਂ ਨੇ ਨਾ ਕਹਿੰਦੀ ਅਸੀਂ ਜੋ ਪੜ੍ਹ ਕੇ ਜਾਂਦੇ ਸੀ ਨਾ ਉਹਦ ਉਹ ਨੀ ਆਂਦਾ
ਅੱਛਾ ਅੱਛਾ
ਮਤਲਬ ਥੋੜਾ ਅਲੱਗ ਆਂਦਾ ਏ ਹਾਂ ਉਹ ਨੀ ਆਂਦਾ ਬੁਕਸ ਵਾਲਾ ਨਹੀਂ ਦਿੰਦੇ ਪੇਪਰ ਚ ਮਤਲਬ ਉਹਦੇ ਨਾਲ ਥੋੜਾ ਮਿਲਦਾ ਜੁਲ ਹਾਂ ਮਿਲਦਾ ਜੁਲਦਾ ਵੀ ਬਈ ਬੱਚੇ ਦਾ ਨਾ ਦਿਮਾਗ ਚੈੱਕ ਕਰਦੇ ਨੇ ਕਿ ਬੱਚਾ ਰੱਟੇ ਤੇ ਨੀ ਮਾਰ ਕੇ ਆਇਆ ਕਿੱਥੇ ਵੀ ਸੋਲਵ ਕਰ ਸਕਦਾ ਨਾ ਐਵੇਂ ਕਰਕੇ ਉਨੇ ਤ ਬਹੋਤ ਅੱਛੀ ਪੜ੍ਹਾਈ ਕੀਤੀ ਕਿਉਂਕਿ ਮੇਰੇ ਮਾਮਾ ਨੂੰ ਏਅਰਫੋਰਸ ਚ ਹੈਗੇ ਸੀ
ਅੱਛਾ ਅੱਛਾ
ਤੇ ਫਿਰ ਉਹਨਾਂ ਦੇ ਫਿਰ ਏਅਫੋਰਸ ਦੇ ਬੱਚਿਆਂ ਦੇ ਅਲਗ ਹੀ ਸਕੂਲ ਹੁੰਦੇ ਨੇ
ਮੇਰਾ ਵੀ ਬੜਾ ਮਨ ਕਰਦਾ ਸੀ ਏਅਰਪੋਰਟ ਤੇ ਕੰਮ ਕਰਨ ਦਾ ਵਿਚ ਤਾਂ ਸੈਟੀਫੀਕੇਟ ਪੋਰਟ ਦਾ ਮੈਨਜਮੈਂਟ ਦਾ ਕੋਰਸ ਕੀਤਾ ਸੀ ਨਾ ਮੈਂ ਤੇ ਘਰਦਿਆਂ ਨੇ ਘਰੋ ਬਾਹਾਰ ਫੇਰ ਕਹਿੰਦੇ ਭੇਜਨਾ ਨੀ ਇੰਨੀ ਦੂਰ।
ਹਮ ਦਿੱਲੀ ਏਅਰਪੋਰਟ ਤੋਂ ਬਹੋਤ ਹੈਗੀਆਂ ਨੇ ਦਿੱਲੀ ਏਅਰਪੋਰਟ ਤੇ ਬਹੋਤ ਮਿਲ ਜਾਂਦੀਆਂ ਨੇ ਜੋਬਸ ਪਰ ਉੱਥੇ ਰੈਹਨਾ ਵੀ ਪੈਂਦਾ ਏ ਨਾ ਫਿਰ
ਉਹੀ ਤਾਂ ਫੇਰ ਕਹਿਦੇ ਆ ਦਿੱਲੀ ਦਾ ਮਾਹੌਲ ਵੀ ਥੋੜਾ ਏਦਾਂ ਦਾ ਹੀ ਠੀਕ ਨੀ ਹੈਗਾ ਰਹਿਨਾ ਪੈਂਦਾ ਨਾ ਉੱਥੇ ਸਾਰੀ ਉਮਰ ਤਾਂ ਰਹਿਨਾ ਪਊਂਗਾ ਜਦ
ਹਮ ਹਾਂ ਤੇ ਹੈ ਆਸ ਪਾਸ ਲੈ ਲਨਾ ਫੇਰ।
ਕੀ ਘਰਦੇ ਭੇਜਦੇ ਨੀ ਬਾਹਰ ਭੇਜਨ ਨੂੰ ਮੰਨ ਜਾਂਦੇ ਆ
ਹਾਂ ਹਮ
ਦਿੱਲੀ ਨਾ ਬਹੋਤ ਮੈਂ ਕੋ ਅਸੀਂ ਵੀ ਮੈਂ ਨਾ ਆਪਨੇ ਹਸਬੈਂਡ ਨਾਲ ਹੀ ਜੇ ਕਿਤੇ ਵੀ ਜਾਨੀ ਹ ਨਾ ਉਹਨਾਂ ਨਾਲ ਹੀ ਜਾਨੀ ਹਾਂ ਇਕੱਲੇ ਨਾ ਇੱਕ ਨਾ ਅਜੀਬ ਜਿਹਾ ਲੱਗਦੈ ਸੇਫ ਨੀ ਲੱਗਦਾ ਉਹ ਸੇਫ ਹੈ ਈ
ਹਾਂਜੀ ਉੱਥੇ ਲਾ ਦਿੱਲੀ ਆ ਨਾਲੇ ਤੁਹਾਨੂੰ ਆਦਤ ਹੀ ਪੈ ਗਈ ਹੋਊਗੀ।
ਹਮ ਆਹਾਂ ਠੀਕ ਹੈ, ਵੈਸੇ ਮੈਨੂੰ ਇੰਨਾ ਪਸੰਦ ਨਹੀਂ‌ ਆਇਆ ਪ੍ਰਸ਼ਾਦ। ਜਗਾਦਰੀ ਜੋ ਹੈਗਾ ਹੈ ਨਾ ਕਿ ਬਈ। ਹਾਂ ਜਗਾਦਰੀ ਜੋ ਹੈਗਾ ਨਾ ਮਤਲਬ ਤੁਸੀਂ ਖੁੱਲ੍ਹਾਂ ਹੈਗਾ ਆਰਾਮ ਨਾਲ ਬਾਹਰ ਮੈਂ ਜਿਵੇਂ ਘਰ ਉਹਦੀ। ਨਿਕਲ ਸਕਦੀ ਹੈ। ਆਰਾਮ ਨਾਲ ਨੀਚੇ ਹੈਗਾ ਹੈ। ਉਹ ਉੱਥੋਂ ਦੀ ਨਾ। ਉਤਰਨ ਨੂੰ ਵੇਲੇ ਪਹਿਲਾਂ ਸੋਚਣਾ ਪਏਗਾ ਹੇ ਪੇਲੇ ਤਿਆਰ ਕਰੋ ਚੇਂਜ ਹੋਵੋ। ਚੇਂਜ ਕਰੋ ਆਪਣੇ ਆਪ ਨੂੰ ਹੈਂ ਕੱਪੜੇ ਚੇਂਜ ਕਰੋ ਹੈਂ ਥਰਡ ਫਲੋਰ ਤੋਂ ਫੇਰ ਥੱਲੇ। ਉਧਰੋ ਫਿਰ ਬੱਚੇ ਨੂੰ ਧਿਆਨ ਉਹਦੇ ਪਾਣੀ ਪੂਣੀ ਸਭ ਲੈ ਕੇ। ਕੇ ਇਨਾ ਆਲਸ ਆਉਂਦਾ ਨਾ ਉਤਰਨ ਨ ਚ ਮੈਨੂੰ ਬਹੁਤ ਜ਼ਿਆਦਾ।
ਹਮ
ਕਿਤੇ ਜਾਣਾ ਹੈ? ਅਸੀਂ ਵੀਕ ਵਿਚ ਵਾਰੀ ਇੱਕ ਵਾਰੀ ਇੱਕ ਵਾਰੀ ਦੋ ਵਾਰ ਜਾਈਦਾ ਕਿਉਂਕਿ ਹੁਣ ਇਹੀ ਲੈ ਕੇ ਜਾਂਦੀ ਹੈ।
ਪਹਿਲੇ ਮੈਨੂੰ ਇਹ ਹੁਣ ਵੱਡੀ ਹੋ ਗਈ ਨਾ, ਉਹਨਾਂ ਨੂੰ ਹੁੰਦਾ ਹੈ ਕਿ ਇੱਕ ਵੀਕ ਚ ਇਕ ਜਾਂ ਦੋ ਵਾਰ ਘੁਮਾਉਣ ਲੈ। ਜਾਓ ਪਾਪਾ।
ਵੀ ਤਾਂ ਫੇਰ ਉਤਰਦੇ ਹਾਂ ਅਸੀਂ ਇਹ ਨਹੀਂਦੇ ਐਵੇਂ ਬੈਠੇ ਰਹਿੰਦੇ। ਬੱਚਿਆਂ ਨੂੰ ਹੀ ਹੁੰਦਾ ਘੁੰਮਣ ਦਾ ਸ਼ੌਕ ਹਾਂ ਉਹੀ ਤੇ। ਜਾਂ ਬੱਚਿਆਂ ਨੂੰ ਹੀ ਹੁੰਦਾ।
ਸਾਡਾ ਹੋ ਜਾਂਦਾ ਘਰ ਬੈਠੇ ਬੈਠੇ ਬਨ ਹੋ। ਹੁਣ ਪਾਪਾ ਨੂੰ ਕਿਹਾ ਆਇਆ ਕਿ ਰੀਤੀਕ ਆਊਂਗਾ ਤਾਂ ਫੇਰ ਲੈ ਕੇ ਚੱਲਿਓ ਮੈਨੂੰ ਵੀ ਕਿਤੇ ਕਮਉਣੋ ਤਾਂ ਉਹ। ਘੁੰਮ ਆਇਆ ਮੈਂ ਤੇ ਕਿਤੇ ਗਈ ਨੀ।
ਹਮ
ਬਟ ਇਹ ਵੀ ਆ ਮੇਰਾ ਕੋਰਸ ਵੀ ਚੱਲਣਾ ਆ ਹੁਣ ਮੇਕਅਪ ਦਾ।
ਅੱਛਾ ਹੁਣ ਤੋਂ ਹੀ ਕਰੋਗੇ?
ਕਿੱਥੋਂ ਹਾਂਜੀ ਹਾਂਜੀ ਲੈਕਮੇ ਆਲਿਆਂ ਤੋਂ।
ਹਮ
ਹਾਂ
ਅੱਛਾ ਹੈ ਮੇਕਅਪ ਆਰਟਿਸਟ ਦਾ ਤੇ ਬਹੁਤ ਅੱਛਾ ਹੈ।
ਹਾਂਜੀ ਹਾਂਜੀ। ਚਲੋ ਮੈਂ ਤੁਹਾਨੂੰ ਦੂਸਰੀ ਕਲ ਕਰਾਂ ਹੁਣ।
ਹੂੰ ਤਰ